ਹਾਂਜੀ, ਸਸਰੀ ਅਕਾਲ ਜੀ।
ਸਸ ਸ਼੍ਰੀ ਅਕਾਲ ਜੀ।
ਠੀਕ ਓ?
ਹਾਂਜੀ-ਹਾਂਜੀ, ਵਧੀਆ ਠੀਕ-ਠਾਕ, ਤੁਸੀਂ ਸੁਣਾਓ?
ਵਧੀਆ ਜੀ ਵਧੀਆ, ਦੇਖ ਲਿਆ ਜੇ ਨਾਟਕ ਅਪਣਾ?
ਹਾਂਜੀ, ਚੱਲੀ ਜਾਂਦਾ ਜੀ ਅਜੇ ਤੇ।
ਅੱਛਾ। ਹਜੇ ਵੇਖ ਦੇ ਪਏ ੳ।
ਹੋਰ ਜੀ।
ਅੱਛਾ, ਨਾਲ- ਨਾਲ ਟਾਈਮ ਪਾਸ ਹੁੰਦਾ ਵਆ ਹੈ। ਵਧੀਯੈ, ਠੀਕ ਏ। ਹਾਂ, ਸੋ ਕੇ ਤੇ ਵੈਸੇ ਟਾਈਮ ਖ਼ਰਾਬ ਕਰਨੇ ਆਲੀ ਗੱਲ ਏ, ਆਪਣਾ ਟਾਈਮ ਪਾਸ ਤੇ ਹੁੰਦਾ ਪਯੈ।
ਹਾਂਜੀ, ਸੌਕੇਂ ਤੇ ਨਾਲੇ ਸ਼ਰੀਰ ਪਾਰਾ ਜੇਯਾ ਹੋ ਜਾਂਦਾ ਜੀ।
ਹਾਂ, ਹਾਂਜੀ -ਹਾਂਜੀ। ਫੇਰ ਬਾਅਦ ਚ ਤੇ ਕੰਮ ਕਰਨ ਦਾ ਮਨ ਨੀ ਕਰਦਾ ਹੈਗਾ। ਮੈਂ ਨਾ ਤਵਾਨੂੰ ਕਹਣ ਲਗਆ ਸੀ, ਤੁਸੀ ਕਲ ਲੁਧਆਣੇ ਜਾਣੈ ਨਾ ਉਥੇ ਚੋੜੇ ਬਾਜ਼ਾਰ ਵਿੱਚ, ਸੌ- ਸੌ ਰੁਪਏ ਦੇ ਸੂਟ ਲੱਗੇ ਹੋਏ ਜੇ। ਮੇਰੀ ਪੈਣ ਕੱਲ ਮੈਨੂੰ ਦੱਸਦੀ ਪੀ ਆਈ। ਚੁੰਨੀਆਂ ਆਲੇ, ਹਾਂ ਉਹ ਤੁਸੀ ਜਾਣਾ ਕਿੱਥੇ ਵੈਸੇ ਲੁਧਆਣੇ?
ਅਸੀ ਲੁਧਿਆਣੇ ਜਾਣਾ ਡੁੱਗਰੀ।
ਡੁੱਗਰੀ ਹਾਂ ਠੀਕ ਏ ਹਾਂ, ਉਸ ਤੋਂ ਪਹਿਲੇ ਈ ਹੈਗਾ ਜੇ ਚੌੜਾ ਬਜ਼ਾਰ ਕਦੀ ਗਏ ੳ ਚੋੜੇ ਬਜਾਰ।
ਨਹੀ ਜੀ, ਅਸੀ ਨੀ ਗਏ ਕਦੇ ਵੀ।
ਅੱਛਾ। ਤੁਸੀ ਕੱਪੜਾ- ਕੁਪੜਾ ਕਦੀ ਨੀ ਲਯਾਏ ਉਥੋਂ?
ਨਾ ਜੀ, ਅਸੀ ਨੀ ਲੁਧਿਆਣੇ ਅਸੀ ਤੇ ਸੰਗਰੂਰ ਹੀ ਲੈਣੇ ਆਂ, ਸਾਨੂੰ ਲੁਧਿਆਣੇ ਦਾ ਕੱਪੜਾ ਵਧੀਆ ਈ ਨੀ ਲੱਗਦਾ।
ਹਾਏ, ਲੋਕ ਤੇ ਇੰਨਾ ਕੱਪੜਾ ਲੈਂਦੇ ਨੇ ਉਥੋਂ ਲੁਧਿਆਣੇ ਦਾ, ਕੱਲ ਵੀ ਪੈਣ ਮੈਨੂੰ ਕਹੰਦੀ ਪੀ ਆਈ ਪਈ, ਉੱਥੇ ਕੱਪੜੇ ਲੱਗੇ ਹੋਏ ਨੇ ਤੇ ਸੌ ਸੌ ਰੁਪਏ ਦੇ ਸੂਟ ਕਹੰਦੀ ਪੀ ਆਈ ਲੱਗੇ ਹੋਏ, ਮੈਂ ਕਹਾ ਬਈ ਹੁਣ ਮੈਂ ਤੇ ਸੂਟਾਂ ਪਿੱਛੇ ਤੇ ਆਣੌ ਰਈ- ਕਦੀ, ਜੇ ਚੱਕਰ ਲੱਗਆ ਤੇ ਫੇਰ ਪਾਂਵੇਂ ਲੈ ਜਾਵਾਂ।
ਹਾਂਜੀ, ਚਲੋ ਕੋਈ ਨਾ ਜੀ ਟਰਾਈ ਕਰ ਆਵਾਂਗੇ।
ਅੱਛਾ। ਦੁੱਗਰੀ ਅੰਦਰ ਉਥੇ ਜਾਣਾ ਹੋਣੈ ਜੇ ਜੇਹੜੀਆਂ ਉਹ ਬਣੀਆਂ ਹੋਈਐ ਮਾਰਕੀਟਾਂ ਹਨਾ।
ਹਾਂਜੀ- ਹਾਂਜੀ।
ਅੱਛਾ। ਪਹਲੇ ਵੀ ਆਏਓ ਕੇ ਹੁਣੇ ਪਹਲੀ ਵਾਰੀ ਆਉਣਾ ਜੇ।
ਨਈ ਜੀ, ਔਥੇ ਨਾ ਗੁਡੀਆ ਦਾ ਕਰ ਐ ਜੀ, ਮੇਰੀ ਜਠਾਣੀ ਦੀ ਗੁਡੀਆ ਦਾ। ਡੁੱਗਰੀ, ਸੋਰਾ ਘਰ ਪਰਿਵਾਰ ਐ ਓਦਾ ਉੱਥੇ।
ਅੱਛਾ- ਅੱਛਾ- ਅੱਛਾ ਤਵਾਡੀ ਗੁਡੀਆ ਉਥੇ ਵਯਾਈ ਹੋਣੀ ਏਨਾ।
ਹਾਂਜੀ- ਹਾਂਜੀ। ਤੇ ਔਨਾਂ ਦੀ ਦਾਦੀ ਸੱਸ ਪੂਰੀ ਹੋ ਗੀ ਤੇ ਉਹ ਕੱਲ ਭੋਗ ਐ ਜੀ ਉਨਾਂ ਦੇ।
ਅੱਛਾ- ਅੱਛਾ- ਅੱਛਾ -ਅੱਛਾ। ਤੁਸੀ ਭੋਗ ਤੇ ਆਣੈ। ਤੇ ਉਹ ਤੇ ਫ੍ਰੀ ਏ, ਤੁਹਾਡੀ ਬਸ ਤੇ ਫ੍ਰੀ ਏ ਨਾ।
ਹਾਂਜੀ। ਹਾਂਜੀ। ਬੱਸ ਚ ਵੈਸੇ ਤੇ ਗੱਡੀ ਵੀ ਕੀਤੀ। ਅਸੀ ਆਖਆ ਅਸੀ ਤੇ ਬਸ ਤੇ ਜਾਵਾਂਗੇ।
ਕਿਉਂ ਤਵਾਨੂੰ ਗੱਡੀ ਵਿੱਚ ਮੁਸ਼ਕਲ ਲੱਗਦੈ?
ਗੱਡੀ ਚ ਐਵੇਂ ਬੋਰ ਜੇ ਹੋ ਜਾ ਗੇ ਅਸੀ ਦੋਨੇ ਭੈਣਾਂ ਮਸਤੀ ਮਾਰਦੀਆਂ ਜਾਵਾਂਗੇ।
ਅੱਛਾ- ਅੱਛਾ- ਅੱਛਾ -ਅਛ। ਜੇੜੀ ਤੁਵਾਡੀ ਜੇਠਾਨੀ ਏ ਤੁਵਾਡੀ ਭੈਣ ਏ?
ਨਈ ਜੀ ਉਹ ਤੇ ਹੈ ਤੇ ਜਠਾਣੀ ਆ ਅਸੀ ਮੈਂ ਤੇ ਨੈਨਸੀ ਭੈਣ ਜਾਵਾਂਗੇ।
ਅੱਛਾ। ਨੈਣਸੀ ਨੇ ਤਾਡੇ ਨਾਲ। ਜਾਣੈ।
ਹਾਂਜੀ- ਹਾਂਜੀ। ਮੇਰੀ ਜਠਾਣੀ ਤੇ ਬਾਰ ਏ ਨਾ। ਹਾਂਜੀ। ਬਾਰਲੇ ਦੇਸ਼ ਆ।
ਹਾਂ।
ਹਾਂਜੀ। ਉਹ ਤੇ ਕਨੇਡਾ ਚ ਸਰੀ ਚ ਰੈਂਦੇ ਨੇ।
ਅੱਛਾ ਜੀ! ਅੱਛਾ। ਮਤਲ ਲਬ ਸ਼ੁਰੂ ਤੋਂ ਈ ਕੀ ਉਨਾਂ ਦਾ ਬੇਟਾ ਗਆ ਹੋਇਐ?
ਨਹੀਂ ਜੀ ਬੇਟਾ ਵੀ ਗਿਆ, ਬੇਟੀ ਵੀ ਗਈ ਆ ਤੇ ਉਹ ਮੇਰੇ ਜੇਠ ਪੂਰੇ ਹੋ ਗਏ ਸੀ ਨਾ ਫਿਰ ਉਹਤੋਂ ਬਾਅਦ ਉਹ ਬੱਚੇ ਲੈ ਗਏ ਸੀ ਉਹਨਾਂ ਨੂੰ।
ਅੱਛਾ ਅੱਛਾ ਠੀ ਠੀਕ ਏ, ਅੱਛਾ ਫਿਰ ਉਹਦਰੇ ਰਹਿੰਦੇ ਹੋਣੇ ਨੇ ਹਨਾ। ਕਿੰਨੀ ਦੇਰ ਹੋ ਗਈ ਉਹਨਾ ਨੂੰ?
ਉਹਨਾਂ ਨੂੰ ਹੋ ਗਏ ਤਿੰਨ ਸਾਲ ਗਿਆ ਨੂੰ।
ਤੁਹਾਡੀ ਜੇਠਾਣੀ ਨੂੰ ਹੈ?
ਹਾਂਜੀ ਹਾਂਜੀ।
ਤੇ ਫਿਰ ਇਹ ਵਾਲੀ ਗੁੜੀਆ ਇੱਥੇ ਇਕੱਲੀ ਏ ਹੈਂ ਤੁਸੀਂ ਓਨੂੰ ਦੇਖਦੇ ਪਾਲਦੇ ਹੋਣੇ ਓ।
ਨਹੀ ਜੀ ਗੁਡੀਆ ਵੀ ਆਪਣੇ ਉੱਥੇ ਸੋਹਰੇ ਉੱਥੇ ਰਹਿੰਦੀ ਏ ਬਾਹਰ ਹੀ, ਉਹਦਾ ਸੋਹਰਾ ਪਰਿਵਾਰ ਇੱਥੇ ਆ ਜੀ। ਡੂਗਰੀ।
ਅੱਛਾ ਗੁਡੀਆ ਬਾਹਰ ਹੈਗੀ ਏ ਤੇ ਉਹਦੀ ਉਹਦੀ ਦਾਦੀ ਸੱਸ ਮਰ ਗਈਏ ਤੇ ਤੁਸੀਂ ਇੱਥੇ ਉਹ ਉਹਨਾਂ ਦੇ ਸਹੁਰਿਆਂ ਕੋਲ ਜਾਣਾ ਹੈ।
ਹਾਂਜੀ ਉਹਨਾਂ ਦੇ ਸਹੁਰਿਆਂ ਕੋਲ ਜਾਣਾ।
ਠੀਕ ਏ ਠੀਕ ਏ ਠੀਕ ਏ ਅੱਛਾ। ਠੀਕ ਏ ਠੀਕ ਏ ਅੱਛਾ ਨੈਨਸੀ ਤੇ ਤੁਸੀਂ ਜਾਓਗੇ ਚਲੋ ਵਧੀਆ ਐ ਘੁੰਮ ਆਣਾ।
ਉਹ ਫਿਰ ਗੁਡੀਆ ਨੇ ਉਹਨੂੰ ਵੀ ਚਾਚੀ ਬਣਾਇਆ ਨਾ ਫਿਰ ਇਸ ਕਰਕੇ। ਕਹਿੰਦੇ ਵੀ ਤੁਸੀਂ ਵੀ ਚੱਲਿਓ ਫਿਰ ਜੇਠਾਣੀ ਮੇਰੀ ਦੀ ਭੈਣ ਬਣੇ ਹੋਏ ਨੇ। ਤੇ ਕਹਿੰਦੇ ਜਾ ਕੇ ਆਇਓ ਗੁਡੀਆ ਦੇ ਸੋਹਰੇ। ਚਲੋ ਅਸੀਂ ਅਸੀਂ ਆਖਿਆ ਚਲ ਜਾ ਆਵਾਂਗੇ।
ਅੱਛਾ ਇਹ ਨੇ ਨੈਨਸੀ ਨੂੰ ਕਹਿੰਦੇ ਵੀ ਜਾ ਕੇ ਆਣਾ, ਆਹ ਤੇ
ਸੀ ਨਾ ਜੀ ਸਾਡਾ ਉਹਨਾਂ ਨਾਲ, ਇਹਨਾਂ ਦਾ ਵੀ ਸੀ ਨੈਨਸੀ ਭੈਣ ਹੁਰਾ ਦਾ।
ਹਾਂ।
ਹਾਂਜੀ, ਜਠਾਣੀ, ਹਾਂਜੀ ਹਾਂਜੀ।
ਅੱਛਾ ਤੇ ਹੁਣ ਇੱਥੇ ਤੁਹਾਡੇ ਕੋਲ ਕੋਈ ਵੀ ਨੀ ਰਹਿੰਦਾ ਫਿਰ।
ਨਹੀ ਹੁਣ ਇੱਥੇ ਕੋਈ ਨੀ ਹੈਗੇ ਜੀ ਸਾਡੇ ਕੋਲ ਤੇ ਉਹ ਸਾਰੇ ਪਰਿਵਾਰ ਬਾਹਰ ਹੀ ਆ ਜੀ।
ਅੱਛਾ।
ਹਾਂਜੀ।
ਵਧੀਆ, ਕੱਲ ਮੰਨੂੰ ਦੀ ਵੀ ਛੁੱਟੀ ਹੋਈ, ਅੰਸ਼ ਵੀ ਘਰ ਹੋਇਆ।
ਹਾਂਜੀ ਸਭ ਸਾਰੇ ਬੱਚੇ ਕੱਲ ਛੁੱਟੀ ਤੇ ਨੇ।
ਹਾਂ ਉਹੀ ਨਾ ਫਿਰ ਤੁਸੀ ਟਾਈਮ ਨਾਲ ਆ ਜਾਓਗੇ ਹਨਾ। ਠੀਕ ਏ ਠੀਕ ਏ ਹੋਰ ਸੁਣਾਓ?
ਹੋਰ ਵਧੀਆ ਜੀ। ਚਾਹ ਦੀ ਤਿਆਰੀ ਕਰਾਂਗੇ ਜੀ ਹੁਣ ਚਾਰ ਵਜੇ।
ਹਾਏ ਰੱਬਾ।
ਹਮ
ਪੰਜਾਬ ਵਾਲਿਆਂ ਦੀਆਂ ਉਹੀ ਪੰਜਾਬ ਦੀਆ ਗੱਲਾ ਮਤਲਬ ਅੱਜ ਤੋਂ ਮਤਲਬ ਕਿੰਨੇ ਸਾਲ ਪਹਿਲੇ ਸਾਡੇ ਦਾਦੇ ਦਾਦੀਆਂ ਵਗੈਰਾ ਸਭ ਚਾਰ ਵਜੇ ਚਾਹ ਪੀਂਦੇ ਹੁੰਦੇ ਹੁਣ ਤੁਸੀਂ ਦੇਖ ਲਓ ਬਈ ਉਹ ਟਾਈਮ ਨੀ ਬਦ ਲਿਆ ਚਾਹ
ਨਾ ਜੀ ਚਾਹ ਦਾ ਟੈਮ ਨੀ ਬਦਲਦਾ ਹੈਗਾ ਚਾਰ ਵਜੇ ਦਾ ਈ।
ਓਹੀ ਨਾ ਇਹ ਨੈਨਸੀ ਪੀਂਦੀ ਏ ਚਾਹ?
ਇਹ ਤੇ ਕਦੇ ਜੇ ਸਾਡੇ ਘਰ ਆ ਜਾਣ ਤੇ ਇਹਨਾਂ ਨੂੰ ਕਹਿ ਦਿੰਨੇ ਆ ਪੀਲੋ ਨਾ ਕਹਿਣਗੇ ਗਰਮੀ ਇਹਨਾਂ ਦਾ ਟੈਮ ਐ ਅੱਠ ਵਜੇ ਦਾ।
ਏ ਚਾਹ ਦਾ
ਚਾਹ ਦਾ ਆ ਜੀ ਸੱਤ, ਸਾਢੇ ਸੱਤ, ਅੱ ਠ ਐਵੇਂ ਆ ਐਨਾ ਦਾ ਟੈਮ।
ਤੇ ਫੇਰ ਏ ਖਾਣਾ ਰਾਤੀ ਦਾ
ਖਾਣਾ ਏਨਾ ਦਾ ਤੇ ਰਾਤ ਨੂੰ ਗਿਆਰਾ, ਸਾਢੇ ਗਿਆਰਾ ਹੁੰਦੈ। ਅਸੀ ਓਦੋਂ ਤੋ ਅੱਧੀ ਨੀਦ ਪੂਰੀ ਕਰ ਲੈਨੇ ਆ ਜਦੋ ਏ ਖਾਣੇ ਦੀ
ਫੇਰ ਏ ਲੇਟ ਸੌਦੇਂ ਹੋਣੇ ਨੇ ਬੜਾ ਹਨਾ।
ਹਾਜੀ ਏਨਾ ਨੂੰ ਤੇ ਵੱਜ ਜਾਦੇ ਨੇ ਬਾਰਾਂ ਸੋਂਦੇ ਕਰਦਿਆ।
ਤੇ ਫਿਰ ਸਵੇਰੇ ਵੀ ਲੇਟ ਉੱਠਦੀ ਹੋਣੀ ਏ।
ਸਵੇਰੇ ਉੱਠ ਜਾਂਦੇ ਨੇ ਪੰਜ ਵਜੇ ਫੇਰ ਅੰਸ਼ ਨੇ ਸਕੂਲ ਜਾਣਾ ਹੁੰਦਾ ਨਾ।
ਬਾਰਾਂ ਵਜੇ ਸੌ ਕੇ ਪੰਜ ਵਜੇ ਉੱਠਿਆ ਜਾਂਦੈ?
ਹੋਰ ਜੇ ਉੱਠ ਜਾਂਦੇ ਨੇ ਆਦਤ ਬਣ ਜਾਂਦੀ ਦਿਨੇ ਵੀ ਨੀ ਸੋਂਦੇ। ਦਿਨੇ ਵੀ ਸਾਰਾ ਦਿਨ ਜਾਗਦੇ ਈ ਰੈਂਦੇ ਨੇ ਕੰਮ-ਕੁੰਮ ਕਰਕੇ ਫਿਰ ਉਦੋ ਬਾਦ ਫਰੀ।
ਨਾਲੇ ਤੁਸੀ ਇਕੱਠੇ ਹੋ ਕੇ ਬੈਠ ਜਾਦੇ ਓ ਫਿਰ ਕ ਠੇ ਹੋ ਕੇ ਤੇ ਵੈਸੇ ਨੀ ਨੀਂਦਰ ਆਦੀ ਬੰਦੇ ਨੂੰ ਚਲੋ ਵਧੀਆ ਜੀ ਵਧੀਆ। ਆਪਣਾ ਫਿਰ ਤਾਂ ਤੁਹਾਡਾ ਮਹੌਲ ਮੰਨਿਆ ਹੋਇਆ ਹਨਾ ਆਪਣਾ ਸਾਰੀਆ ਇਕੱਠੀਆ ਹੋ ਜਾਣ ਤੇ ਤੀਆਂ-ਤੂੰਆਂ ਵਿੱਚ ਸਾਰੇ ਕੱ
ਹਾਜੀ ਕੱਠੇ ਈ ਜਾਨੇ ਆ ਜੀ।
ਓ ਸਭ ਏ ਯੇ ਮੈਂਦੀਆਂ-ਮੂੰਦੀਆਂ ਲਗਾ ਕੇ ਹਨਾ। ਤੇ ਕੀ ਬਣਾਂਦੇ ਓ ਤੀਆਂ ਤੇ ਕੀ ਬਣਾਦੇ ਓ ਮਿੱਠਾ ਬਣਾ ਕੇ ਲੈ ਕੇ ਜਾਦੇ ਓ?
ਨਾ ਜੀ ਅਸੀ ਨੀ ਅਸੀ ਤੇ ਫਿਰ ਓ ਜਿਵੇਂ ਹੋਟਲ ਕਰ ਲੈਨੇ ਆ ਓਦੇ ਵਿੱਚ ਈ ਸਾਰਾ ਉੱਥੇ ਈ ਖਾਣਾ-ਪੀਣਾ
ਅੱਛਾ ਤੁਹਾਡੀਆ ਤੇ ਸਟੈਡਰਡ ਦੀਆ ਤੀਆਂ ਨੇ ਫੇਰ।
ਹਾਂਜੀ। ਅਸੀ ਇੱਥੇ ਨੀ ਮਨਾਂਦੇ ਗੇ ਅ ਹੋਟਲ ਚ ਈ ਮਨਾ ਲੈਨੇ
ਸਾਡੇ ਤੇ ਮਤਲਬ ਏਧਰ ਮਤਲਬ ਓ ਜਿਵੇਂ ਜਨਾਨੀਆ ਸਾਰੀਆ ਆਲੇ-ਦੁਆਲੇ ਦੀਆ ਕੱਠੀਆ ਹੋ ਕੇ ਕਿਸੇ ਨੇ ਕੁਛ ਬਣਾਇਆ ਕਿਸੇ ਨੇ ਕੁਛ ਬਣਾਇਆ ਐਵੇ ਲੈ ਕੇ ਆਂਦੀਆਂ ਹੁੰਦੀਆ ਘਰੋ ਬਣਾ ਕੇ।
ਅ ਨਾ ਜੀ ਸਾਡੇ ਨੀ ਸਾਡੇ ਤੇ ਏਥੇ ਵੀ ਜਿਵੇਂ ਛੇ ਸੋ, ਸੱਤ ਸੋ, ਅੱਠ ਸੋ ਐਵੇਂ, ਕਰ ਲੈਂਦੇ ਨੇ ਇੱਕ ਜਾਣੇ ਦਾ। ਤੇ ਫਿਰ ਓਥੀ ਸਾਰਾ ਖਾਣਾ-ਪੀਣਾ ਓਦੇ ਵਿੱਚ ਈ ਹੋ ਜਾਂਦਾ।
ਓਤੇ ਹੋਟਲ ਵਿੱਚ ਚਲੇ ਜਾਂਦੇ ਨੇ ਤੇ ਧਾਡਾ ਪਿੰਡ ਵਾਂਗੂ ਨੀ ਬਣਿਆ ਹੋਇਆ ਸ਼ੈਰ ਵਾਂਗੂ ਬਣਿਆ ਹੋਇਐ?
ਹਾਂਜੀ ਸਾਡੇ ਧ ਸ਼ੈਰ ਗੁੰ ਪਿੰਡ ਆਂਗੂੰ ਨੀ ਹੈਗਾ ਜੀ।
ਅੱਛਾ ਨੇੜੇ ਈ ਏ ਹੋਟਲ ਤਾਡੇ ਹੈਂ?
ਹਾਂਜੀ-ਹਾਂਜੀ।
ਤੇ ਓਥੇ ਜਾ ਕੇ ਫੇਰ ਮਤਲਬ ਪੂਰਾ ਹਾਲ ਕਰ ਲੈਂਦੇ ਹੋਣੇ ਓ ਨੱਚਦੇ-ਟੱਪਦੇ ਜੋ ਵੀ ਕਰਨੈ ਅਪਣੇ ਗਿੱਧੇ ਗੁੱਦੇ ਹਨਾ, ਪਾਂਦੇਓ ਗਿੱਧੇ-ਗੁੱਦੇ?
ਹੋਰ ਜੀ।
ਆਂਦੇ।
ਵਾਧੂ।
ਅੱਛਾ, ਅਜੇ ਮਤਲਬ ਪੰਜਾਬ ਆਲਾ ਵੀਰਸਾ ਸਾਰਾ ਚੱਲਦਾ ਪਿਐ।
ਹਾਂਜੀ-ਹਾਂਜੀ।
ਅੱਛਾ-ਅੱਛਾ-ਅੱਛਾ। ਮੈਂ ਪਿਛਲੀ ਵਾਰੀ ਤੇ ਨੈਨਸੀ ਓਨਾਂ ਦੀਆਂ ਫੋਟੋਆਂ ਦੇਖੀਆਂ ਅਸੀਂ ਨਾ ਇਨਾਂ ਦੇ ਓਧਰ ਰੈਂਦੇ ਆ ਸ ਓਦੋਂ। ਅ ਸਾਡਾ ਘਰ ਬਣਦਾ ਪਿਆ ਈ ਤੇ ਅਸੀਂ ਉੱਧਰ ਕਰਾਏ ਤੇ ਗਿਆ ਸੀ। ਇਨਾਂ ਦੇ ਘਰ ਦੇ ਨਾਲ ਬਿਲਕੁਲ, ਤੇ ਪਿਛਲੀ ਵਾਰੀ ਤੁਸੀਂ ਗਏ ਹੋਣੇ ਓ? ਪਰਾਂਦੀਆਂ ਵਗੈਰਾ ਪਾਈਆਂ ਓਈਆਂ ਆਣੇ ਨ ਸੀ ਊਣਾਂ ਨੇ। ਤੇਅ ਇਹਦੇ ਅ ਮੰਮੀ ਨੇ ਫੋਟੋਆਂ ਸਾਨੂੰ ਦਖਾਈਆਂ।
ਅੱਛਾ ਜੀ।
ਮੰਨੂੰ ਨੇ ਵੀ ਪਾਈ ਆਈ ਅੱਛਾ ਹੁਣ ਤੁਹਾਡਾ ਤੇ ਮੈਨੂੰ ਪਤਾ ਨੀ ਨਾ ਹੈਗਾ ਅ ਤੁਸੀਂ ਏ ਮਤਲਬ ਉਦੋਂ ਅਪਣੀ ਜਾਨ ਪਛਾਣ ਤੇ ਹੈ ਈ ਨੀ ਏ
ਅ-ਹਾਂਜੀ।
ਤੇ ਇੰਨਾਂ ਨੂੰ ਤੇ ਮੈਂ ਜਾਣਦੀ ਆ ਸੁਨੈਂਸੀ ਨੂੰ ਤੇ ਮੰਨੂੰ ਨੂੰ ਤੇ ਮੰਨੂੰ ਤੇ ਰੈਅ ਕੇ ਗਈ ਐ ਉਦੋਂ।
ਅੱਛਿਆ ਜੀ।
ਤੇ ਅੱਛਾ ਓ ਇੰਨਾਂ ਨੇ ਫੋਟੋਆਂ ਪਾਈਆਂ ਓਈਆਂ ਉੱਥੇ ਤੁਸੀਂ ਨੱਚ ਦੇ ਵੇ ਓ ਸਾਰੇ ਜਣੇ, ਪਤਾ ਨੀ ਓ ਹੋਟਲ ਵਿੱਚ ਈ ਐਗੇ ਓ ਪਿਛਲੀ ਵਾਰੀ ਵੀ ਕੀ ਪਤਾ ਨੀ ਘਰ ਪਿੰਡਾਂ ਵਿੱਚ, ਪਿਛਲੀ ਵਾਰੀ ਵੀ।
ਹਾਂਜੀ।
ਅੱਛਾ ਹਰ ਵਾਰੀ ਹੋਟਲ ਈ ਬੁੱ ਕਰ ਲੈਂਦੇ ਹੋਣੇ ਓ ਨਾ, ਠੀਕ ਐ ਠੀਕ ਐ ਫਿਰ ਤੇ ਮਜ਼ਾ ਆਂਦਾ ਹੋਣਾ ਤਾਨੂੰ ਬੋਤ ਜ਼ਾਦਾ?
ਹੂੰ ਵਾਧੂ ਜੀ।
ਹੋਰ ਜੀ।
ਕੋਈ ਸਮੋਸੇ ਤੇ ਕੋਈ ਚੋਮੀਨ। ਤੇ ਏ ਸਵੀ ਬਾਰ ਜਾ ਕੇ ਤੇ ਐਈ ਕੁਛ ਖਾਂਦਾ ਬੰਦਾ ਓਰ ਕੀ ਖਾਂਦਾ। ਰੋਟੀਆਂ, ਪਾਣੀਆਂ ਤੇ ਘਰ ਈ ਖਾਂਦੇ ਨੇ ਨਾ।
ਹਾਂਜੀ।
ਅੱਛਾ ਤੁਸੀਂ ਦੇਖੋ ਪੈਲੇ ਮੱਕੀ ਦੀਆਂ ਰੋਟੀਆਂ ਚਲਦੀਆਂ ਆਣ ਸ ਸਾਗ ਚਲਦੇ ਆਣ ਅ ਅੱਛਾ, ਗੁਲਗੁਲੇ ਚਲਦੇ ਆਣ ਮਿੱਠੇ ਹਨਾ। ਸਾਡੇ ਨਾ ਉੱਧਰ ਮਤਲਬ ਅਸੀਂ ਮੈਂ ਪਿੱਛੋਂ ਪਿੰਡ ਦੀ ਐਗੀ ਆ, ਸਾਡਾ ਪਿੰਡ ਐਗਾ ਈ ਜਦੋਂ ਮੇਰਾ ਵਿਆਹ ਨਹੀਂ ਹੋਈਆ ਐ। ਤਾਂ ਤੱਕਰ ਤੇ ਬਰੋਟੇ ਬਰੂਟੇ ਲੱਗੇ ਹੋਏ ਹਾਣ ਕਾਫ਼ੀ ਉੱਥੇ ਮਤਲਬ ਬਜ਼ੁਰਗਾ ਕੇ ਬੈਠ ਜਾਂਦੇ ਹਾਣ ਤੇ ਨਾਲ ਕੁੜੀਆਂ ਪੀਂਘਾਂ ਪਾ ਲੈਂਦੀਆਂ ਹਾਣ।
ਅੱਛਾ ਜੀ।
ਅਸੀਂ ਤੇ ਮਤਲਬ ਪੀਘਾਂ ਭੂੰਗਾਂ ਝੂਟਣੀਆਂ ਬੜੀਆਂ, ਫੇਰ ਕਿਸੀ ਨੇ ਕੋਈ ਮਿੱਠੀਆਂ ਰੋਟੀਆਂ, ਕਿਸੇ ਨੇ ਗੁਲਗੁਲੇ ਕਿਸੇ ਨੇ ਕੁਛ ਇਹ ਸਭ ਬਣਾ ਕੇ ਲਿਆਣਾ, ਪਹਿਲੇ ਸਾਰੇ ਝੂਟ ਝੂਟੇ ਵਗੈਰਾ ਲੈ ਕੇ ਐ ਸ਼ਿੰਗਾਰ ਸ਼ਿੰਗੂਰ ਕਰਕੇ ਫਿਰ ਉਸ ਤੋਂ ਬਾਦ ਵਿੱਚ ਸਾਰੀਆਂ ਇਹ ਖਾਂਦੀਆਂ ਕਰਦੀਆਂ ਹੁੰਦੀਆਂ ਹਨ ਇਕੱਠੀਆਂ ਬੈਠ ਕੇ। ਫੇਰ ਸ਼ਾਮ ਨੂੰ ਮਤਲਬ ਵਿਹਲੇ ਹੁੰਦੇ ਆ ਸ਼ਾਮ ਨੂੰ ਘਰ ਆਦੀਆਂ ਹੁੰਦੀਆਂ ਹਨ। ਪਰ ਉਹ ਟਾਈਮ ਬਹੁਤ ਅੱਛਾ ਈ ਬਹੁਤ ਪਿਆਰਾ ਈ ਉਹ ਟਾਈਮ ਹੁਣ ਤਾਂ ਤੁਸੀਂ ਦੇਖੋ ਨਾ ਕੋਈ ਕਿਸੇ ਨਾਲ ਮਿਲ ਕੇ ਬੈਠੇ ਨਾ ਕੋਈ ਕਿਸੇ ਨਾਲ ਗੱਲ ਨਾ ਕੋਈ ਬਾਤ ਹਰ ਕੋਈ ਔਰ ਸ਼ਹਿਰ ਵਿੱਚ ਤੇ ਵੈਸੇ ਵੀ ਮਤਲਬ ਥੋੜਾ ਉਹ ਵਿਰਸਾ ਨੀ ਹੈਗਾ ਪੰਜਾਬ ਵਾਲਾ ਨੀ ਹੈਗਾ।
ਨਾ ਜੀ ਨਾ ਪੰਜਾਬ ਵਰਗੀ ਰੀਸ ਕਿੱਥੇ ਆ ਜੀ।
ਚਲੋ ਠੀਕ ਐ ਜੀ।
ਓਕੇ ਜੀ।
ਓਕੇ ਜੀ ਓ
ਠੀਕ-ਠੀਕ-ਠੀਕ ਹੈ ਜੀ।